ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤ ਸ੍ਰੀ ਅਕਾਲ ਜੀ ਅਵਾਜ਼ ਆ ਰਹੀ ਮੇਰੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਠੀਕ ਹੈ ਬਸ ਟਾਈਮ ਹੀ ਨੀ ਲੱਗਦਾ ਕਿੰਨੇ ਦਿਨ ਹੋ ਗਏ ਨੇ ਹਮ ਹਮ ਪਾਣ ਨੀ ਕਰਨਾ ਮੈਂ ਬਸ ਲੱਗੀ ਸੀ ਕਿ ਦਿਨ ਚ ਬਸ ਡਿਊਟੀ ਆ ਗਈ ਐਸੀ ਜੇ ਬਿਜ਼ੀ ਰਹੇ ਆ
ਹਮ ਅੱਛਾ ਬੁਧਨਗੜ
ਬੜੀ ਟੈਨਸ਼ਨ ਵਾਲੀ ਹਾਂ ਉਹਦੇ ਚ ਨਾ ਬਹੁਤ ਉਹਦੇ ਚ ਇਹ ਸੀ ਜਿਸ ਤਰ੍ਹਾਂ ਮਕਾਨ ਸੂਚੀਕਰਨ ਭਵਨ ਗਣਨਾ ਨਾ ਮਕਾਨ ਸੂਚੀਕਰਨ ਹਨ ਇਹ ਇੱਕ ਜਨਗਣਨਾ ਦੀ ਹੁੰਦੀ ਨਾ ਜੇ ਫੈਮਲੀ ਮੈਂਬਰਸ ਦਾ ਉਹ ਤੇ ਹੁਣ ਬਾਅਦ ਚ ਹੋਵੇਗੀ ਪਹਿਲੇ ਇਹਲੀ ਬਮਨ ਗਣਨਾ ਮਤਲਬ ਮਕਾਨ ਉਹਦੇ ਅੰਦਰ ਕਿੰਨੀ ਫੈਮਲੀ ਰਹਿੰਦੀ ਹੈ, ਕਿਚਨ ਵਗੈਰਾ ਅਗਰ ਕਿਚਨ ਹੈ ਤੇ ਉਹ ਫੈਮਿਲੀ ਅਲੱਗ ਕੋਏਗੀ ਸੈਂਸਸ ਹਾਊਸ ਜਿਸ ਤਰ੍ਹਾਂ ਨਾ ਬਣੇ ਤੇ ਇਸ ਤਰ੍ਹਾਂ
ਅੱਛਾ
ਹਮ ਬਸ ਉਹ ਹੀ ਟੈਂਨਸ਼ਨ ਵਾਲਾ ਕੰਮ ਹੈ ਸਕੂਲ
ਹ
ਹਾਂਜੀ, ਮੋਬਾਇਲ ਚ ਤਾਂ ਕਰਨਾ ਸੀ ਲੇਕਿਨ ਉਹੀ ਇਨੇ ਐਕਸਪਰਟ ਤਾਂ ਹੈ ਨੀ ਤੇ ਪਹਿਲਾਂ ਤਾਂ ਫੇਰ ਅਸੀਂ ਇਨਫੋਰਮੇਸ਼ਨ ਰੇ ਨੀ ਕੀਤੀ ਫੇਰ ਮੋਬਾਇਲ ਤੇ ਕੀਤਾ ਹਮ ਪਹਿਲੇ ਸਕੂਲ ਜਾਣਾ ਸਕੂਲ ਵਾਲੇ ਕਹਿੰਦੇ ਪਹਿਲੇ ਉੱਥੇ ਡਿਊਟੀ ਦਿਓ ਹਾ ਫਡੇ ਕਰਕੇ ਫੇਰ ਤੇ ਜਾਣਾ ਗਰਮੀ ਇਤਨੀ ਬੁਰਾ ਹਾਲ ਦਿਨ ਮਿਲੋ ਕਰਕੇ ਫੇਰ ਆਉਣਾ ਸ਼ਾਮ ਨੂੰ ਫਿਰ ਜਾਣਾ
ਹਾਂ
ਫਦੀ ਗੌਰਮੈਂਟ ਸੋਚਦੀ ਕਿਵੇ ਤਨੀ ਟਿਚਰ ਕਿੰਨੇ ਐਸ੍ ਫੜਨ ਬਸ ਪਹਿਲਾਂ ਤਾਂ ਕਹਿੰਦੇ ਸਲੋਅ ਸਲੋ ਕਰੋ ਪੰਜ-ਪੰਜ ਘਰ ਡੇਲੀ ਦੇ ਕਰਨਾ ਰ ਲਾਸਟ ਵਿੱਚ ਇੰਨੀ ਸਪੀਡ ਫੜ ਲਏ ਜਲਦੀ-ਜਲਦੀ ਕਰੋ
ਅੱਛਾ
ਕੰਮ ਹੋਇਆ ਹੋ ਹਰ ਵੀ ਫੈ ਹਰ ਫੈਮਿਲੀ ਦੀ ਹਰ ਕਿਸੇ ਘਰ ਦੀ ਸਿਚੁਏਸ਼ਨ ਅਲੱਗ ਕੁਝ ਸਮਝ ਵੀ ਨਾ ਆਏ
ਹਾਂ
ਕਿਸ ਤਰ ਕਰਨਾ ਕਿਦਾਂ ਏਦਾਂ ਹੀ ਰਿਹਾ ਸੀ
ਮੁਸ਼ਕਿਲ ਤਾਂ ਹੋਈ ਜਾਂਦੀ ਹੈ ਨਾ
ਇੱਕ ਨਾ ਇਕੱਲਾ ਕੱ ਹਾਂ ਇੱਕ ਇੱਕ ਉਹ ਦੋ ਦੋ ਹੋਣ ਥੋੜੇ ਹੈਲਪ ਹੋ ਜਾਂਦੀ ਹੈ ਨਾ
ਹਾਂ ਹਾਂ ਹਾਂ
ਹੁਣ ਬੰਦਾ ਇਕੱਲਾ ਹੋਰ ਰਿਟਰਨ ਕਰੇਗਾ ਜਾਂ ਉਹਨਾਂ ਕੋਲ ਪੁੱਛੇਗਾ ਫੇਿਰ ਨੰਬਰ ਵੀ ਪਾਣੇ ਤੇ ਨੰਬਰਿੰਗ ਦਾ ਕਦੀ ਨੰਬਰਿੰ ਦੇ ਗੱਲ ੀ ਹੋ ਜਾਏ ਕਦੀ ਕੁਛ ਕਦੀ ਕੁਛ ਬਸ ਇਤਨੀ ਹੋ ਗਹੀਏ ਨਾ ਟੈਂਸ਼ਨ ਵਾਲੀ ਡਿਊਟੀ ਤੋਂ ਅੱਜ ਤੱਕ ਵੀ ਇ ਰਾ ਹ ਸੁਦੇ ਸੁਦੇ ਉਹੀ ਧਿਆਨ ਆਉਂਦਾ ਹੈ ਔਰ ਸਵੇਰੇ ਸਵੇਰੇ ਆਖੁੱਲ ਜਾਏਗੀ ਹਏ ਵੀ ੱਦਾਂ ਕਿੱਦਾਂ ਏਦਾਂ ਰਹਿ ਗਈ
ਹਾਂ
ਰ ਵੀ ਜੋ ਹੋ ਗ ਭੁ ਪਿਆਸ ਸਭ ਖ਼ਤਮ ਹੋ ਗਿਆਏ ਤੇ ਹਜੇ ਤ ਕੋਈ ਹਾਲ ਹੋ ਗਿਆ ਕਿ ਪਿਆਸ ਕਿੰਨੇ ਲੱਗੇ ਤੇ ਹਾਂ ਉ ਤੁਹਾਡੇ ਤੇ ਨੀ ਹੋਈ ਜੇ ਕੋਈ ਆਏ
ਨਹੀਂ ਹੋ ਗਏ ਸਾਡੇ ਇੱਥੇ ਤਮ
ਅੱਛਾ ਹੋ ਗ
ਹਾਂਜੀ ਇੱਕ ਜਨਾਨੀ ਤੇ ਇੱਕ ਜੇਂਟਸ ਸੀ ਨਾਲ ਨਾ
ਅੱਛਾ ਅੱਛਾ ਕਿ ਪਤਾ ਕੁਛ ਲੈਣ ਆਏ ਹੋਣ ਅੱਛਾ ਹਾਂ ਉਹੀ ਦੋ ਬੰਦਿਆਂ ਨਾਲ ਭੋਜਨ ਸਾਡਾ ਜਿਹੜਾ ਗਰੁੱਪ ਸੀ ਬਹੁਤ ਸਾਰੇ ਸੀਗੇ ਅਤੇ ਉਹ ਇਕੱਠੇ ਹੋ ਗਏ ਹੋਰ ਮੈਂ ਇਕੱਲੇ ਤੇ ਕਰੀਏ ਸ਼ੁਕਰ ਸੁਪਰਵਾਈਜ਼ਰ ਨਾਲ ਥੋੜ੍ਹੀ ਹੈਲਪ ਕਰਦੀ ਪਈ ਤੇ ਫਿਰ ਵੀ ਉਹ ਕਿਥੇ ਤੱਕ ਹੈਲਪ ਕਰਦੀ ਕਿਉਂਕਿ ਉਹਨਾਂ ਨੇ ਜਿਹੜੇ ਇਨੋਮੀਨੇਟਰ ਬੋਲਦੇ ਨੇ ਇਸਨੂੰ ਤੇ ਉਹ ਛੇ ਬੰਦਿਆਂ ਦੇ ਮੈਂ ਚੈੱਕ ਕਰਨਾ ਇਸ ਕਰਕੇ ਉਹ ਆਪਣੇ ਵੱਲੋਂ ਤਾਂ ਕੀਤਾ ਉਹਨੇ ਪਰ ਫੇਰ ਵੀ ਕੰਮ ਤੇ ਸਾਰਾ ਆਪ ਹੀ ਕਰਨਾ ਹੂੰ ਪਰੇ ਸ਼ਾਨੀ ਰਹੀ ਡਿਊਟੀ ਹੋਰ ਸਭ ਠੀਕ ਹੈ ਹੂੰ ਹੋਰ ਠੀਕ ਹੋਣਾ ਚਾਹੀਦਾ ਹੋਰ- ਬਸ ਹੋ ਗਿਆ ਅੱਜ ਵੀ ਇੱਕ ਮੈਸੇਜ ਆਇਆ ਪਤਾ ਨੀ ਕੋਈ ਲਾਈਟ ਦਾ ਕੀ ਹੈ ਵੀ ਕੋ ਨਹੀਂ ਹੈ ਤੇ ਦੇਖੋ ਕਿਸੇ ਹੋਰ ਮੈਰੇ ਮੇਰੇ ਨਾਲ ਦੱਸ ਸੀਗਾ ਮੈਸੇਜ ਨਾ ਗਰੁੱਪ ਚ ਪਾ ਦੇਦੇ ਗਰੁੱਪ ਬਣਿਆ ਹੋਇਆ। ਉਹ ਦੇਖਿਆ ਮੈਂ ਕਿ ਮੇਰਾ ਨੀ ਏ ਮੈਂ ਕੋਣ ਪੰਗਾ ਲਵੇ ਫੋਨ ਕਰਨੇਗਾ ਜਦੋਂ ਹੋਏਗਾ ਤਾਂ ਫੋਨ ਕਰੇਗਾ ਮੈਡਮ ਨੂੰ ਤਾਂ ਆਪਣੇ ਆਪ ਦੇਖਾਂਗੇ ਉਹੀ ਗਰੁੱਪ ਹਜੇ ਹਟਾ ਨੀ ਸਕਦਾ ਨਾ ਨਾ ਨਾ ਸੀਨੀਅਰ ਦੀ ਵੀ ਸਭ ਦੀ ਲੱਗੀ ਹੋਈ ਮਤਲਬ ਪੰਜ ਟੀਚਰ ਸੀਗੇ ਅਸੀਂ ਪੰਜ ਟੀਚਰ ਸੀ ਤਿੰਨ ਪ੍ਰਮਰੀ ਦੇ ਦੋ ਦੂਸਰੇ ਗੇਮਸ ਵਾਲੀ ਸੀ- ਹੋਰ ਲੈਕਚਰਾਰ ਸੀ ਪੰਜੀ ਚ ਲੱਗ ਹਾਂ
ਪੜਾਈ ਖ਼ਰਾਬ ਨਹੀਂ ਹੁੰਦੀ
ਹਾਂ, ਤਾਂ ਹੀ ਸਕੂਲ ਵਾਲੇ ਫੋਰਸ ਕਰਨਗੇ, ਨਹੀਂ ਪਹਿਲੇ ਆਓ ਤੁਸੀਂ
ਅੱਛਾ ਫੇਰ ਸ਼ਾਮ ਹੋ ਜਾਂਦੀ ਹੋਣੀ ਹੈਨਾ
ਇਹਦਾ ਕੋਈ ਟਾਈਮ ਹੀ ਨਹੀ ਸੀ। ਸਾੜੇ ਦਸ ਵੱਜੇ ਸਕੂਲੋਂ ਆਉਣਾ। ਥੋੜਾ ਬ੍ਰੇਕਫਾਸਟ ਵੀ ਕਰਨਾ, ਗਿਆਰਾਂ ਵਜੇ ਚਲੇ ਜਾਣਾ। ਕਿਸੇ ਦਿਨ ਤੇ ਸਾਰਾ ਦਿਨ ਲੱਗ ਜਾਂਦਾ, ਕਿਸੇ ਦਿਨ ਦੌੜ
ਅੱਛਾ -ਅੱਛਾ। ਉਹ ਤਾਂ ਹੈ
ਚ ਜਾਣਾ ਚਾਰ ਪੰਜ ਵਜੇ ਚ ਫਿਰ ਚਲੇ ਜਾਣਾ, ਅੱਠ -ਨੌ ਵਜੇ ਤੱਕ ਫਿਰ ਏਆ ਮੇ ਰ ਦਾਂ ਦਾ ਇੰਟੀਰੀਅਰ ਏ ਯਾ ਉੱਥੇ ਜਿਆਦਾ ਅੱਠ ਹਾਰਡਲੀ ਅੱਠ ਤੱਕ ਵੈਸੇ ਰੁਕ ਸਕਦੇ ਸੀ
ਅੱਛਾ -ਅੱਛਾ ਬੈਕਵਰਡ ਕਲਾਸ ਦੇ ਲੋਕ ਰਹਿੰਦੇ
ਜਾਣਦੇ ਰਹੇ ਆ ਹਾਂ। ਸਾਰਾ ਮੇਰਾ ਏਰੀਆ, ਐਸੀ ਉਹ ਵੀ ਸੀ? ਦੋ ਸੀਗੀਂਆਂ
ਹਾਂ।
ਫੇਰ ਹੈ ਵੀ ਰੋਡ ਤੇ, ਨਾਲ- ਨਾਲ ਚੱਲ ਰਿਹੇ ਏਰੀਏ ਨਾ ਏਨੀ ਕਿ ਅੰਦਰ ਮਤਲਬ ਉਹ ਡ ਗਈ ਮ ਲਬ ਜਾ ਇਹਰੀ ਤੇੜੇ ਮੇੜੇ ਏਰੀਏ
ਹਾਂ ਹਾਂ ਹਾਂ ਤੇ ਲੋਕ ਵੀ ਪੜ੍ਹੇ- ਲਿਖੇ ਤੋਂ ਹੁੰਦੇ ਨ ਨਾ ਬੀਸੀ ਹੁੰਦੇ ਨੇ, ਪੜ੍ਹੇ ਲਿਖੇ ਤੋਂ ਹੁੰਦੇ ਹੀ ਨੀ ਹੈ ਹਨਾ।
ਕੀ ਆ ਗਏ ਨੇ, ਤੇ ਸਾਡੇ ਕੋਲੋਂ ਕੀ ਲੈ ਜਾਣਗੇ। ਉਹ ਏਰੀਏ ਚ ਆਪਸ ਵਿੱਚ ਉਹਨਾਂ ਦੇ ਥੋੜ੍ਹੀ ਚੱਲ ਰਹੀ ਸੀਗੀ। ਤੇਰਾਂ ਚ ਜੇ ਕਿਧਰੇ ਓਹ ਉਹਨਾਂ ਨੇ ਭੇਜਿਆ, ਦੂਜੇ ਏਰੀਏ ਵਾਲਿਆਂ ਨੇ ਭੇਜਿਆ।
ਹਾਂ, ਹਾਂ ਲੋਕੀ ਨਾ ਸੱਚ ਦੱਸਦੇ ਵੀ ਨੀ ਨਾ ਫਿਰ
ਹਾਂ ਇੱਕ ਗੇਰੇ ਚ ਹੀ ਕਿਤਨੇ ਚੱਕਰ ਛੜਨ ਲੱਗ ਗਏ ਫੇਰ ਉਹਨਾ ਨੂੰ ਸ਼ੱਕ ਅਭੀ ਤੱਕ ਆਪਕਾ ਕਾਮ ਨੀ ਹੋਇਆ। ਮੈਂ ਕਿਹਾ ਹੁਣ ਜੇ ਤੁਹਾਡਾ ਕੰਮ ਅੱਛੀ ਤਰ੍ਹਾਂ ਹੋ ਜਾਵੇ ਤਾਂ ਅਸੀਂ ਚੱਕਰ ਇੰਨੇ ਲਗਾ ਰਹੇ ਨੇ ਅਗਰ ਕੋਈ ਹੇਰਾ ਫੇਰੀ ਵਾਲਾ ਆਂਦਾ, ਉਹ ਇੱਕ ਚੱਕਰ ਚ ਹੀ ਆਪਣਾ ਕੰਮ ਕਰ ਜਾਂਦਾ।
ਹਾਂ ਤਾਂ ਹੈ ਹਾਂ ਯੇਹ ਹਾਂ ਇਹ ਅਨਪੜ ਲੋਕਾਂ ਨੂੰ ਤਾਂ ਮੁੜੀ ਮੁਸ਼ ਕਲ ਹੋ ਜਾਂਦੀ ਐ।
ਹਾਂ, ਉਹੀ ਉਹਨਾਂ ਨੂੰ ਆਪਣਾ ਡਰ ਸਾਨੂੰ ਆਪਣਾ ਡਰ
ਹਾਂ
ਉਹ ਇਧਰ ਸਾਡੇ ਇਧਰ ਆਪਣੇ ਏਰੀਏ ਚ ਠ ਠੀਕ ਸੀਗਾ। ਚਾਹ ਅੱਠ ਨੌ ਵਜੇ ਤੱਕ ਕਰ ਲਓ ਹੋ। ਚੇ ਟੀਚਰ ਉਹਨਾਂ ਦੇ ਅਹ ਜਿੱਥੇ ਅਸੀ ਰਹਿੰਦੇ ਆਂ ਇਥੇ ਇੱਥੇ ਦੇ ਏਰੀਆ ਮਿਲੇ ਤੇ ਨੌ- ਨੌ ਵਜੇ ਤੱਕ ਉਹ ਘੁੰਮਦੇ ਰਹੇ ਆਪਣਾ ਕੰਮ ਆਰਾਮ ਨਾਲ ਕਰਦੇ ਨੇ। ਹੁਣ ਸਾਡੇ ਏਰੀਏ ਚ ਅਸੀਂ ਕਰ ਨੀ ਸਕੇ। ਨਹੀਂ ਦੇਰ ਤੱਕ ਉਹ ਵੀ ਨਾਲ ਜਾਂਦੇ ਰਹੇ ਨੇ। ਥੋੜਾ ਹੋ ਗਿਆ ਏ ਨੇ ਤੋ ਬਹੁਤ ਮੁਸ਼
ਹਾਂ ਨ ਇਕੱਲੇ ਤੋਂ ਡਰ ਹੀ ਰਹਿੰਦਾ ਨਾ। ਖਾ ਹੂੰ।
ਬਾਕੀ ਜਿਹੜਾ ਦੂਸਰਾ ਮੋਬਾਇਲ ਦਾ ਉਹ ਕੰਮ ਅ ਸੀ ਆਪ ਹੀ ਕਰਨਾ ਸੀ, ਫਿਰ ਮੈਪ ਬਣਾਣੇ ਉਹ ਹੋਰ ਆਫ਼ਤ
ਅੱਛਾ
ਹੁਣ ਐਪ ਤੇ ਅਸੀਂ ਦੱਸਾਂਗੇ ਕਿ ਕੀਤਾ ਰ ਇਹ ਜਿਹੜਾ ਮੈਂ ਬਣਾਣਾ ਹੋਣਾ ਇਹਨੇ ਫੈਮਿਲੀ ਦੋ ਸੌ ਪੱਚੀ ਮਤਲਬ ਘਰ ਸੀਗੇ ਮੇਰੇ ਕੋਲ ਉਹਨਾਂ ਨੂੰ ਉਹ ਰੋੜੀ ਔਰ ਏਰੀਆ ਮਤਲਬ ਘੱਟ ਪੈ ਜੇ ਉਹ ਵੀ ਕਿਤਨਾ ਮਤਲਬ ਚਾਰ ਵਾਰੀ ਮੈਂ ਮੈਪ ਬਣਾਇਆ। ਫਿਰ ਵੀ ਉਹਦੇ ਚ ਮਿਸਟੇਕ ਔਰ ਕਿਨੀ ਟੈਨਸ਼ਨ ਮੈਡਮ ਨੂੰ ਕਵਾ ਮੈਡਮ ਮੇਰੇ ਕੋਲ ਬਾਰ-ਬਾਰ ਮਿਸਟੇਕ ਹੀ ਹੁੰ ਮੇਰੀ ਦੇਰਾਣੀ ਜਾ ਰਹੀਏ ਤੁਸੀਂ ਪੁੱਛ ਲੋਓ ਜਾਂ ਕੁਛ ਫਿਰ ਕਹਿੰਦੇ ਨੇ ਕੋਈ ਨੀ ਟੈਸ਼ਨ ਨਾ ਕਰੋ। ਥੋੜੇ ਥੋੜੇ ਇੰਨਾ ਚੈੱਕ ਕਰ ਤੇ ਲਿਏ, ਜਦੋਂ ਵੈਰੀਫਿਕੇਸ਼ਨ ਹੋਏਗੀ ਤੇ ਚਲੋ, ਕਰੀ ਜਾਓ, ਹਾਂ ਆਪਣੇ ਤੌਰ ਤੇ ਤੇ ਫਿਰ ਕਰਨ ਟਲਨਗੇ ਨਾ, ਅਸੀਂ ਤੇ ਆਪ ਕੀਤਾ ਹੀ ਹੈ ਪਰ ਉਹ ਚੈੱਕ ਕਰਨਗੇ ਨਾ ਕਿੱਥੇ ਕੁਈ ਛੁੱਟਿਆ ਤੇ ਨਹੀਂ ਜਾਂ ਕੁਛ
ਅੱਛਾ-ਅੱਛਾ, ਹਾਂ-ਹਾਂ। ਚਲੋ ਫਿਰ ਤਾਂ ਕੋਈ ਨੀ। ਹਾਂ ਮੁਸ਼ਕਿਲ ਤੋਂ ਹੁੰਦੀ ਏ।
ਉਈ ਨਾ, ਹਾਂ ਬਹੁਤ ਹੀ ਵਢਾ ਦਾ ਫੇਰ ਤੋਹਾਢੇ
ਏ ਬੜੇ ਸਾਰੇ ਨੇ ਇੱਥੇ। ਹਨ
ਹਾ ਅੱਛਾ-ਅੱਛਾ, ਬਸ ਏਹੀ ਏ, ਰੋਡ ਤੇ ਘੁੰਮਦੇ ਨੇ ਡਰ ਹੀ ਲੱਗਦਾ ਕੱਟ ਨਾ ਲਵੇ।
ਹੋਰ, ਮੌਸਮ ਕਿੱਦਾਂ ਤੁਹਾਡੇ?
ਬਸ ਵਧੀਆ ਹੈ ਮੌਸਮ ਤਾਂ, ਥੋੜੀ-ਥੋੜੀ ਗਰਮੀ ਨਹੀਂ, ਬਾਰਿਸ਼ ਨਹੀਂ ਅਸੀ ਨਾ
ਹਾਂ ਇੱਥੇ ਵੀ ਬਾਰਿਸ਼ ਘੱਟ ਹੋਈ ਹੈ, ਲੇਕਿਨ ਹਵਾ ਜਿਆਦਾ ਚੱਲੀ ਏ ਥੋੜੀ-ਥੋੜੀ ਬਾਰਿਸ਼ ਚਾਰ ਦਿਨ ਤਾਂ ਥੋੜੀ-ਥੋੜੀ ਹੋ ਹੀ ਰਹੀ ਹੈ, ਮੌਸਮ ਠੀਕ ਹੋ ਗਿਆ। ਠੰਡਾ ਹੋ ਗਿਆ, ਗਰਮੀ ਜਿਨ ਦਿਨਾਂ 'ਚ ਡਿਊਟੀ ਕੀਤੀ ਇੰਨੀ। ਗਰਮੀ ਬੁਰਾ ਹਾਲ
ਇੱਥੇ ਵੀ ਬੜੀ ਗਰਮੀ ਸੀ। ਨੌ ਤਪਾ ਸਟਾਰਟ ਹੋਏਆ ਨਾ ਤੋ ਗਰਮੀ ਬੜੀ ਹੋ ਗਈ ਸੀ, ਹੂੰ, ਹੁਣ ਚਾਰ-ਪੰਜ ਦਿਨਾਂ ਤੋਂ ਨਾ ਥੋੜੀ ਸਹੀ ਏ।
ਹਾਂ, ਇਹ ਦੋ ਤਰੀਕ ਤੱਕ ਸੀ ਨਾ ਨੋਤਪਾ ਪਰ ਉਹਦੇ
ਹਾਂ ਬਾਰਿਸ਼ ਹੋ ਗਈ, ਕੇਂਦੇ ਹੁਨੇ ਦੋ ਦਿਨ ਬਾਦ ਫੇਰ ਆਵੇਗੀ ਬਾਰਿਸ਼।
ਹਾਂ ਏ ਮੌਨਸੂਨ ਆ ਜਾਂਦਾ ਸਭ ਗਲੋਬਲ। ਸਾਡੇ ਨਾ ਸਭ ਚੇਂਜ ਹੋ ਗਿਐ, ਸਾਡੇ ਕੈਂਪ ਲੱਗਣਾ ਸੀਗਾ। ਤੁਆਨੂੰ ਲੱਗ ਈ ਰਿਆ ਹੋਏਗਾ, ਲੈਂਗੁਏਜ਼ ਦਾ ਨਾ ਅਲਗ-ਅਲਗ ਲੈਂਗੁਏਜ਼। ਸਖਾਣ ਦਾ, ਤੇ ਤਾਂ ਪ੍ਰਿੰਸੀਪਲ ਮੈਮ ਕੇਂਦੇ ਐਪਲੀਕੇਸ਼ਨ ਦਿਤੀ, ਵਈ ਆੳਟ ਆੱਫ਼ ਸਟੇਸ਼ਨ ਜਾ ਮੈ ਔਹੀ ਕੇਹਾ, ਫੋਨੇ ਆ ਜੇ ਬਸ। ਏਦਾਂ ਈ ਨਿਕਲਦਾ ਸ
ਹਮ ਚੱਲ ਅਸੀ ਛੁੱਟੀਆਂ ਪੈ ਗਈ ਨਾ ਸਕੂਲ ਚ
ਸਕੂਲ ਛੁੱਟੀਆਂ ਪੈ ਗਈਆਂ ਹੈ
ਜਾਣਾ ਕਦੋ ਹੈ
ਫਸਟ ਜੁਲਾਈ ਤੋਂ ਹਮ ਹੋਰ ਗੁਰਦੁਆਰੇ ਪਾਠ ਵੀ ਚੱਲ ਰਹੇ ਨੇ ਗਏ ਨੀ ਡਿਊਟੀ ਸੀ ਹਮ ਨੂੰ ਗਏ ਨੀ ਇਧਰੋਂ ਡਿਊਟੀ ਸੀ ਇੱਕ ਦਿਨ ਗਈਏ ਫੇ ਰ ਮੈਂ ਕਿਹਾ ਉਸ ਤੋਂ ਬਾਬਾ ਜਨ ਤਾਂ ਇਸ ਤੋਂ ਜ਼ਿਆਦਾ ਡਿਊਟੀ ਆਪਣੀ ਉਹ ਉਹ ਕਰਨੀ ਜ਼ਰੂਰੀ ਹੈ ਗੁਰਦੁਆਰੇ ਚ ਬੈਠੀਏ ਪਾਠ ਕਰੀਏ ਡਿਊਟੀ ਪਿੱਛੇ ਟਾਈਮ ਨਿਕਲਦਾ ਜਾਏ ਫਿਰ ਮੈਂ ਤੇ ਸਹੀ ਨ ਆ ਕਿ ਚੱਲ ਉਹ ਡਿਊਟੀ ਹੈ ਜਿਹੜੀ ਉਹ ਕਰੀ ਆ ਹੋਰ ਫਿਰ ਕਾਫੀ ਤੇ ਪੈ ਗਿਆ
ਹਮ ਜਾਂਦੀ ਹਾਂ ਮੈਂ ਛੇ ਵਜੇ ਲ ਬ ਛਣ ਜਾਂਦੀਆਂ ਨਾ ਉਸਦੇ ਬਾਅਦ ਦੇ
ਜ
ਹਾਂ ਸਾਢੇ ਛੇ ਸਤ ਵਜੇ ਪੈ ਜਾਂਦਾ ਹੈ ਹਾਂ ਚਾਰ ਵਜੇ ਤਾਂ ਸ਼ੁਰੂ ਹੁੰਦਾ ਨਾ
ਅੱਛਾ ਸਾਡੇ ਤੇ ਇੱਥੇ ਸਾਢੇ ਤਿੰਨ ਕਰਦੇ ਨੇ ਤੇ ਸਾਡੇ ਤਿਨ ਪੌਣੇ ਛੇ ਵਜੇ ਤੱਕ ਭੋਗ ਪੈ ਜਾਂਦਾ ਮਤਲਬ ਸ਼ਬੀਲ ਵਗੈਰਾ ਦਿੰਦੇ ਕਰਦੇ ਪੌਣੇ ਛੇ ਹੋ ਜਾਂਦੇ ਤੇ ਜ਼ਿਆਦਾ ਸ਼ਬਦ ਨਹੀਂ ਬੋਲਦੇ ਨਾ ਫਿਰ ਹਾਂਜੀ ਹਾਂਜੀ ਹੋਰ
ਹਾਂ ਬਾਏ ਹਾਂਜੀ ਚਲੋ ਠੀਕ ਹੈ
ਠੀਕ ਏ ਜੀ ਚਲੋ ਫੇਰ ਕਰਨਾ ਫੋਨ ਓਕੇ ਸਤਿ ਸ੍ਰੀ ਆਕਾਲ